ਹਾਂਜੀ ਸ ਹੋਰ ਕੀ ਹਾਲ ਚਾਲ ਹੈ ਤੁਹਾਡੇ
ਹੋਰ ਬਸ ਵਧੀਆ ਤੁਸੀਂ ਸੁਣਾਓ ਕੀ ਹਾਲ ਚਾਲ
ਹਾਂਜੀ ਹਾਂਜੀ ਵਧੀਆ ਸਭ ਵਧੀਆ ਹੋਰ ਕਿਵੇਂ ਹੋ
ਬਸ ਵਧੀਆ ਸੀ ਤੇ ਹਾਂਜੀ
ਹੋ ਰੋਟੀ ਵੋਟੀ ਖਾ
ਹਾਂਜੀ
ਹੁਣ ਆਈ ਮੈਂ ਕਿਹਾ ਰੋਟੀ ਵਟੀ ਖੀ ਅੱਛਾ ਅੱਛਾ ਅੱਛਾ ਹੋਰ ਕੀ ਬਣਾਇਆ ਸੀ
ਅਸੀਂ ਆਹ ਦਾਲ ਬਣਾਈ ਸੀ
ਅੱਛਾ ਅੱਛਾ ਹੋਰ ਤੁਸੀਂ ਕਿਵੇਂ ਬਣਾਉਂਦੇ ਹੋ ਦਾਲੂ
ਮੇਰੀ ਤਾਂ ਮੰਮੀ ਬਣਾਉਂਦੀ ਨਾ ਮੈਨੂੰ ਤੇ ਪਤਾ ਨੀ
ਅੱਛਾ-ਅੱਛਾ, ਹਹੋ ਤੁਹਾਡੀ ਮੰਮੀ ਵੀ ਕਿਵੇਂ ਬਣਾਉਂਦੀ ਦਾਲ, ਨਹੀਂ ਵੇਖ-
ਹੂੰ, ਕਦੀ ਇੰਟਰੇਸਟ ਹੀ ਨਹੀਂ ਕੀਤਾ, ਇਹੋ ਜੀ ਚੀਜ਼ਾਂ ਵਿਚ। ਖਾਣ ਦੀ, ਰਸੋਈ ਵਿੱਚ ਨੀ ਕਦੀ ਇੰਨਾ ਅਰੇ,
ਅੱਛਾ, ਯਾ ਹਾਂ ਉਹ ਤੇ ਹੈ ਹੀ ਹੈ ਹੋਰ ਤੁਸੀਂ ਹੋਰ ਸੁਣਾਓ ਅੱਛਾ- ਅੱਛਾ। ਵਧੀਆ-ਵਧੀਆ, ਹੋਰ,
ਹੋਰ ਸਭ ਵਧੀਆ, ਤੁਸੀ ਦੱਸੋ?
ਹਾਂਜੀ-ਹਾਂਜੀ, ਸਭ ਬਸ ਕਿਵੇਂ ਹੋਰ?
ਹਾਂਜੀ ਅੱਜ ਮੌਸਮ ਕਿਵੇਂ ਦਾ ਹੈ ਤੁਹਾਡੇ ਉਧਰ-
ਜੀ ਮੌਸਮ ਸਾਡੇ ਇਥੇ ਵਧੀਆ ਕਾਫੀ ਵਧੀਆ ਸੀ, ਮੌਸਮ ਅੱਜ ਇੱਥੇ ਦਾ ਠੰਡੀ- ਠੰਡੀ ਹਵਾ ਚੱਲਦੀ ਪਈ ਸੀ, ਮੀਂਹ ਆਂਦੇ ਪਏ ਸੀ। ਤੇ ਹਾਂਜੀ, ਮੌਸਮ ਬਹੁਤ ਵਧੀਆ। ਠੀ
ਸਾਡੇ ਐਦਰ ਵੀ ਮੋ- ਬੜਾ ਵਧੀਆ ਠੰਡਾ ਮੌਸਮ ਹਾਂਜੀ- ਹਾਂਜੀ, ਸਾਰੇ। ਸਾਰਿਆਂ ਦੇ ਜੇ ਅੱਜ ਲੱਗਦਾ ਬਾਰਿਸ਼ ਆਈ ਹੋਏਗੀ।
ਹਾਂਜੀ-ਹਾਂਜੀ, ਅੱਛਾ-ਅੱਛਾ, ਹਾਂਜੀ-ਹਾਂਜੀ, ਉਹ ਤੇ ਹੈਈਏ ਥੋੜੇ ਘੱਟ ਚੱਲੂਗੇ ਸਾਰਿਆਂ ਦੇ ਤੇ- ਤੇ ਪਰ,
ਹੈਲੋ,
ਤੁਹਾਨੂੰ, ਵੇਖਿਆ ਸੀ ਮਾਰਕੀਟ ਮੈਂ
ਅੱਛਾ,
ਖਲੋਤੇ ਰਹੇ ਆ ਭਾਜੀ, ਤੇ ਫਿਰ ਮੈਂ ਕਿਹਾ ਪੁੱਛਾਂਗੀ ਫੋਨ ਕਰਕੇ ਤੇ ਤੁਹਾਡਾ ਫੋਨ ਆ ਗਿਆ ਤੇ ਫ ਤਾਂ, ਮੈਂ ਕਿਹਾ ਤੁਸੀਂ ਹਾਂਜੀ-ਹਾਂਜੀ।
ਘਰ ਦਾ ਸਮਾਨ ਲੈਣ ਗਿਆ ਸੀ, ਰਾਸ਼ਨ ਦਾ ਤੇ ਥੋੜੀ ਬਹੁਤ- ਸਬਜ਼ੀਆਂ ਲੈਣ ਗਿਆ ਸੀਗਾ।
ਤੇ ਤੁਸੀਂ ਕਿੱਥੋਂ ਸ਼ੋਪਿੰਗ ਕਰਦੇ ਹੋ? ਦੁਕਾਨ ਤੋਂ ਕੇ ਮੋਲ ਵਿੱਚੋਂ ਲੈਂਦੇ ਹੋ-
ਬਸ ਦੁਕਾਨ ਤੋਂ ਹੀ ਲੈ ਲੇਨੇ ਆ ਮੋਲ ਕਦੀ-ਕਦੀ, ਜਾਂਦੇ ਹਾਂ ਜਦੋਂ ਮੌਲ ਥੋੜਾ ਦੂਰ ਪੈ ਜਾਂਦਾ ਹੇ ਨਾ ਘਰ ਤੋਂ
ਅੱਛਾ। ਚੰਗਾ ਕਈ ਤੇ ਮੋਲ ਵਿੱਚੋਂ ਜਾ, ਅੱਛਾ-ਅੱਛਾ। ਮਹੀਨੇ ਦਾ ਹੀ ਪਾ ਲੈਂਦੇ ਹੋਵੋਗੇ। ਇਕੱਠਾ ਈ
ਹਾਂਜੀ -ਹਾਂਜੀ ਉਹ ਵ
ਹਾਂ ਸਗੋਂ ਵਧੀਆ ਮਹੀਨੇ ਦਾ ਪਾਲੋ ਨਾ ਤੇ ਫੇਰ ਤੰਗੀ ਨੀ ਹੁੰਦੀ ਤੇ ਆਹ ਸਗੋਂ ਅਸੀਂ ਵੀ ਮਹੀਨੇ ਦਾ ਇਕੱਠਾ ਹੀ ਪਾ ਦਿੰਨੇ ਹਾਂ, ਤੰਗੀ ਨੀ ਹੁੰਦੀ ਫੇਰ।
ਹਾਂਜੀ ਉਹ ਤੇ ਹੈ, ਫਿਰ ਬਾਰ- ਬਾਰ ਨਹੀ ਜਾਣਾ ਪੈਂਦਾ।
ਹਾਂਜੀ- ਹਾਂਜੀ ਉਹ ਤੇ ਹੈ ਹੀ ਹੈ। ਚਲੋ ਹੋਰ
ਤੁਸੀਂ ਘਰ ਵਿੱਚ ਕਿੰਨੇ ਮੈਂਬਰ ਹੋ?
ਅਸੀਂ ਘਰ ਵਿੱਚ ਹੈ ਪੰਜ ਹੈਗੇ ਆ, ਪੰਜ- ਛੇ ਮੈਂਬਰ ਹਾਂ ਅਸੀਂ।
ਅੱਛਾ, ਫ਼ੇਰ ਫ੍ਰੀ ਟਾਈਮ ਚ ਕੀ ਕਰਦੇ ਹੋ ਤੁਸੀਂ।
ਅਸੀਂ ਫ੍ਰੀ ਟਾਈਮ ਤੇ ਕੁਕਿੰਗ ਕਰ ਲੈਂਣੇ ਹਾਂ, ਕੁਕਿੰਗ ਬੜੀ ਵਧੀਆ ਲੱਗਦੀ ਹੈ।
ਅੱਛਾ।
ਤੇ ਫਰੀ ਟਾਈਮ ਬਸ ਕੁਛ ਨਾ ਕੁਛ ਯੂ ਟਿਊਬ ਤੇ ਵੇਖ ਲੈਂਦੇ ਆਂ। ਫੇਰ ਅਸੀਂ ਉਹੀਓ ਬਣਾਣ ਦੇ ਟਾਈਮ ਹੱਲ ਲੈਨੇ ਆਂ।
ਬਸ ਟਾਈਮ ਪਾਸ ਕਰਨਾ ਹੁੰਦਾ।
ਹਾਂ ਉਹਦਾ ਤੇ ਹੈ ਹੀ ਇੱਕ ਵਾਰੀ ਖ਼ਰਾਬ ਹੁੰਦੀ ਏ, ਦੂਜੀ ਵਾਰੀ ਸਹੀ ਬਣ ਜਾਂਦੀ
ਬਾਹਰ ਵੀ ਐਈ ਏ, ਜ਼ਿੰਦਗੀ ਵਿੱਚ ਐਵੀਂ ਚੱਲਦਾ। ਕੋਈ ਵੀ ਕੰਮ ਪਹਿਲੇ ਟਾਈਮ ਬੈਠੇ ਠੀਕ ਨਹੀਂ ਹੁੰਦਾ।
ਹੂੰ, ਹੂੰ ਉਹ ਤੇ ਹੈ ਈ। ਹਾਂਜੀ, ਤੁਸੀਂ ਕੀ ਕਰਦੇ ਫ੍ਰੀ ਟਾਈਮ
ਬਸ ਫ੍ਰਰੀ ਟਾਈਮ ਥੋੜ੍ਹਾ ਬਹੁਤ ਯੂ ਟਿਊਬ ਤੇ ਵੀਡੀਓ ਵਗੈਰਾ ਦੇਖ ਲੈਂਣਾ।
ਅੱਛਾ, ਅੱਛਾ। ਆਹੋ ਵਧੀਆ ਵੀ ਹੋ
ਹੋਰ ਤੁਹਾਨੂੰ ਸਫ਼ਰ ਕਰਨਾ ਪਸੰਦ ਏ।
ਹਾਂਜੀ, ਹਾਂਜੀ।
ਐਸ ਵਾਰ ਗਏ ਨੀ ਛੁਟੀਆਂ ਚ ਕਿਧਰੇ ਘੁੰਮਣ।
ਬਸ ਜਾਂ ਜਾਵਾਂਗੇ ਬਸ ਸਾਡੇ ਕੋਈ ਸਾਡੇ ਮਤਲਬ ਕਿ ਰੁਕ ਕੇ ਦੋ ਚਾਰ ਦਿਨ ਰੁਕ ਕੇ ਜਾਵਾਂਗੇ, ਹੋਰ ਸਾਡੇ ਇਹਨਾਂ ਨੂੰ ਛੁੱਟੀਆਂ ਟੈਮ ਉਹ ਨੀ ਨਾ ਮਿਲਦੀ ਛੁੱ ਤੇ ਫੇਰ ਉਹ ਆਪਣੀ ਸੈਟਿੰਗ ਕਰਕੇ ਫੇਰ ਇਹਨਾਂ ਨੂੰ ਦੋ-ਤਿੰਨ ਛੁੱਟੀਆਂ ਐਂਡ ਵਿੱਚ ਮਿਲਣੀਆਂ ਐ। ਤੇ ਫੇਰ ਐ ਵਿੱਚ ਹੀ ਵੇਖਾਂਗੇ, ਹਾਂਜੀ।
ਫਿਰ ਇਕ ਦਮ ਜਲ ਜਣਾਾ ਪਹਿ ਜੇ ਅਤੇ ਦੇਖ ਕੇ ਜਾਣਾ ਪੈਂਦਾ
ਨਹੀਂ ਸਾਡੇ ਆ ਜ਼ਿਆਦਾ ਹੀ ਕੁਜ ਬੀਜੀ ਰਹਿੰਦੇ ਆ।
ਬਸ ਕੰਮ ਹੁੰਦਾ
ਹਾਂਜੀ ਹਾਂਜੀ। ਖਈਏ ਹੋਰ ਤੁਸੀਂ ਕਿੱਥੇ ਚਲੇ ਗਏ ਜਾਓਗੇ
ਅਸੀਂ ਜਾ ਮੈਂ ਘਾਟੀ ਜਾਂਦੇ ਹਾਂ ਅਸੀਂ ਘੁੰਮਣ ਵਗੈਰਾ ਤੇ
ਅੱਛਾ।
ਜਿਆਦਾ ਵਧ ਘਰ ਹੀ ਵਧੀਆ ਲੱਗਦਾ।
ਹਮ। ਉਹ ਤੇ ਹੈ ਹੀ ਆ।
ਅੱਛਾ।
ਅੱਛਾ। ਤੁਸੀਂ ਜਿਆਦਾ ਘੁੰਮਣਾ ਨੀ ਪਸੰਦ ਕਰਦੇ ਹੈ।
ਨਾ ਜਿਆਦਾ ਨੀ ਵਧੀਆ ਲੱਗਦਾ। ਥੋੜ੍ਹਾ ਬਹੁਤ ਘੁੰਮ ਲੈਂਦੇ ਆ ਲੋਕ ਕਦੀ ਜ਼ਿਆਦਾ ਦੂਰ ਦਾ ਹੋ ਜਾਂਦਾ ਨਾ ਸਫ਼ਰ ਫਿਰ ਬ ਬਹਿ ਕੇ ਸਰੀਰ ਖਰਾਬ ਹੋ ਜਾਂਦਾ
ਉਹ ਤੇ ਹੈ ਕਈ ਘੁੰਮਣਾ ਨੀ ਨਾ ਪਸੰਦ ਕਰਦੇ ਘਰ ਹੀ ਕਈ ਰਹਿੰਦੇ ਆ
ਕਈਆਂ ਆ ਸਾਰੇਿਆਂ ਦਾ ਅਲੱਗ ਅਲਗੁੰਦਾ
ਉਹ ਤੇ ਹੈ ਹੀ ਹੈ ਬਸ ਇਜੀ ਹੈ।
ਹਾਂਜੀ।
ਟੇਸਟ ਹੁੰਦਾ ਨਾ ਬੰਦੇ ਦਾ ਕੀ ਕਿਸੇ ਨੂੰ ਕੁਛ ਜਿਵੇਂ ਪਸੰਦ ਹੈ। ਕਿਸੇ ਨੂੰ ਕੁਛ ਪਸੰਦ। ਹਾਂਜੀ, ਹਾਂਜੀ। ਉਹ ਤੇ ਹੈ ਹੀ ਹੈ।
ਹੋਰ ਤੁਹਾਨੂੰ ਕਿਹੜਾ ਮੌਸਮ ਵਧੀਆ
ਸਾਨੂੰ ਸਰਦੀਆਂ ਦਾ ਮੌਸਮ ਵਧੀਆ ਲੱਗਦਾ ਹੈ।
ਹਾਂ ਸਰਬਜ਼ੀਆਂ ਦਾ ਸਾਰਿਆਂ ਨੂੰ ਪਸੰਦ ਆਉਂਦਾ ਖਾਣ ਪੀ
ਜਾਂ ਨੂੰ
ਸਰਦੀਆਂ ਵਿੱਚ ਧੂਪ ਚ ਬਿਆ ਨਾ ਸਭ ਨੂੰ ਵਧੀਆ ਲੱਗਦਾ।
ਹਾਂਜੀ, ਹਾਂਜੀ ਬਸ ਸਰਦੀਆਂ ਗਰਮੀਆਂ ਵੇ ਤੇ ਬੜਾ ਔਖਾ ਹੁੰਦਾ ਹੈ ਗਰਮੀਆਂ ਵੇ ਨਾ ਅਸੀਂ ਕਿਧਰੇ ਘੁੰਮ ਸਕਦੇ ਹਾਂ ਨਾ ਕਿਧਰੇ ਜਾ ਸਕਦੇ ਹਾਂ ਕੁਛ ਵੀ ਨਹੀਂ
ਹਾਂ ਗਰਮੀਆਂ ਵਿੱਚ ਮੁਸ਼ਕਿਲ ਹੋ ਜਾਂਦੀ।
ਹਮ ਉਹੀ ਤੇ ਸਰਦੀਆਂ ਵਿੱਚ ਤੇ ਫੇਰਾ ਵੀ ਹੁੰਦਾ ਨਾ ਚੱਲ ਬੰਦਾ ਨਿਕਲ ਜਾਂਦਾ।
ਹਾਂਜੀ, ਹਾਂਜੀ। ਥੋੜ੍ਹਾ ਬਹੁਤ ਟਾਈਮ ਮਿਲ ਜਾਂਦਾ।
ਵੀ ਹੋਵੇ ਤੇ ਧੁੱਪ ਵਿੱਚ ਵੀ ਨਿਕਲ ਜਾਂਦੇ। ਪਰ ਗਰਮੀਆਂ ਵਿੱਚ ਧੁੱਪ ਵੀ ਵਿੱਚ ਨਿਕਲਿਆ ਹੀ ਨੀ ਜਾਂਦਾ। ਉਹ ਫੇਰ ਸ਼ਾਮੀ ਜਾਣਾ ਪੈਂਦਾ ਹੈ ਛੇ ਵਜੇ। ਜਾਂਦੇ ਆ ਸੱਤ ਕਦੀ ਕਦੀ ਵੱਜ ਜਾਂਦੇ ਆ ਕਿ ਧੁੱਪ ਥੋੜੀ ਹਲਕੀ ਹੋਏ ਫਿਰ ਜਾਂਦੇ ਆ। ਅੱਜ ਕੱਲ ਗਰਮੀਆਂ ਵਿੱਚ ਸੱਤ ਵਜੇ ਤੱਕ ਧੁੱਪ ਰਹਿੰਦੀ ਹੈ।
ਹਾਂਜੀ ਹਾਂਜੀ। ਤੁਸੀ ਮਿਊਜ਼ਿਕ ਵਗੈਰਾ ਸੁਣਦੇ ਹੋ।
ਹਾਜੀ। ਕੀ ਕਿਆ।
ਮਿਊਜਿਕ ਵਗੈਰਾ ਸੁਣ ਲੈਂਦੇ ਹੋ।
ਹਾਂਜੀ ਹਾਂਜੀ। ਸੁਣ ਲੈਂਦੇ ਆ ਥੋੜਾ ਬਹੁਤ ਜ਼ਿਆਦਾ ਤਾਂ ਨਹੀਂ ਕਿਉਂਕਿ ਟਾਈਮ ਨੀ ਨਾ ਲੱਗਦਾ ਹੂੰ ਜਿਆਦਾ ਟਾਈਮ ਮਿਲ ਇਦਾਂ ਨੀ ਜਦੋ ਟਾਈਮ ਮਿਲਦਾ ਥੋੜਾ ਬਹੁਤ ਉਦੋਂ ਸੁਣ ਲੈਂਨੇ ਹਾਂ।
ਬਿਜ਼ੀ ਹੁੰਦੇ ਨੇ ਅੱਜ ਕੱਲ੍ਹ।
ਹਾਂਜੀ ਹਾਂਜੀ ਉਹ ਤੇ ਹੈ ਹੀ ਹੈ। ਹੋਰ ਹੋਰ ਕੀ ਸੁਣਾਓ
ਅਹ ਹੋਰ ਤੁਹਾਡਾ ਫੇਵਰੇਟ ਕਲਰ ਕਿਹੜਾ।
ਮੇਰਾ ਫੇਵਰੇਟ ਕਲਰ ਮੇਰਾ ਹੈੇਗਾ ਵਾ ਪਿੰਕ ਹੈਗਾ ਐ। ਹਾਂਜੀ
ਹੀ ਹੁੰਦਾ ਐ।
ਬਸ ਆਪਣਾ ਆਪਣਾ ਟੇਸਟ ਤੇ ਹਾਂਜੀ ਨਹੀਂ ਨਹੀਂ, ਨਾ ਨਾ ਬਸ ਲੈ ਕੇ ਆਣਾ। ਹਾਂਜੀ।
ਹਾਂ ਪੈਟ ਰੱਖਣੇ ਸਾਰਿਆਂ ਨੂੰ ਪਸੰਦ ਹੁੰਦੇ ਨੇ, ਹੂੰ।
ਅੱਛਾ ਅੱਛਾ।
ਡੋਗ ਰੱਖਿਆ ਅਸੀ ਵੀ।
ਹੂੰ-ਹੂੰ, ਉਹ ਤੇ ਹੈ ਹੀ ਤਾਂ ਤੁਹਾਡੀ ਆਵਾਜ਼ ਜਾਂਦੀ ਪਈ ਆ ਡਰੀ ਦੀ, ਹਾਂ ਹਾਂ ਜਾਂਦੀ
ਕੁਕਿੰਗ ਕਰ ਲੈਂਦੇ ਹੋ ਕੁਕਿੰਗ ਵਗੈਰਾ ਕਰ ਲੈਂਦੇ ਔ।
ਹਾਂਜੀ ਹਾਂਜੀ ਕਰੱ ਲੈਨੇ ਆ।
ਹਾਂਜੀ
ਹਾਂਜੀ ਹੋਰ
ਤੁਹਾਨੂੰ ਕਿਹੜੀ ਗੇਮ ਪਸੰਦ ਆਉਂਦੀ, ਗੇਮ ਖੇਲਣੀ ਫੋਨ
ਗੇਮ ਵਿੱਚ ਮੈਂ ਤੇ ਕੈਨਚ ਕੈਸ ਖੇਲਣੀ ਆਂ, ਔ ਹੀ ਮੈਨੂੰ ਪਸੰਦ ਐ।
ਹਾਂ ਸਿੰਪਲ ਜੀ ਗੇਮ ਹੈ। ਸਾਰਿਆਂ ਨੂੰ ਵੀ ਵਧੀਆ ਲੱਗਦੀ ਹੈ।
ਹੂ ਹੂ ਨਹੀਂ ਮੈਨੂੰ ਏਹੀ ਪਸੰਦ ਆਉਂਦੀ ਹੈ।
ਹਮ
ਕਦੇ ਕਦਾ ਔ ਵੀ ਨਹੀਂ ਖੇਡੀ ਜਾਂਦੀ।
ਬਸ ਟਾਈਮ ਨੀ ਨਾ ਹੁੰਦਾ ਸਾਰੇ ਬ ਬਿਜ਼ੀ ਹੁੰਦੇ ਹੈ ਨਾ, ਅੱਜ ਕੱਲ
ਹਾਂਜੀ ਹਾਂਜੀ ਹਾਂਜੀ, ਔ ਤੇ ਹੈ ਹੀ ਐ।
ਹੋਰ ਤੁਹਾਨੂੰ ਪਹਾੜ ਵਗੈਰਾ ਪਸੰਦ ਨੇ।
ਹਾਂਜੀ ਹਾਂਜੀ
ਉੱਥੇ ਵਧੀਆ ਹੁੰਦਾ ਨਾ
ਹੂ ਹੂ ਔ ਤੇ ਹੈ ਹੀ ਐ, ਪਹਾੜੀ ਇਲਾਕੇ ਬਈ ਬਹੁਤ ਪਸੰਦ ਆਉਂਦਾ ਸਨ ਤੇ। ਬਰ ਠੰਡੀ ਠੰਡੀ ਬਰਫ਼ ਹੁੰਦੀ ਹੁੰਦੀ ਹੈ ਨਾ ਤੇ ਬਹੁਤ ਵਧੀਆ ਲੱਗਦਾ ਹੈ।
ਗਰਮੀ ਨਹੀਂ ਲੱਗਦੀ।
ਹਾਂਜੀ ਹਾਂਜੀ ਉਹ ਤੇ ਹੈ ਹੀ ਐ। ਹੋਰ ਤੁਹਾਨੂੰ ਵੀ ਪਸੰਦ ਹੈ ਪਹਾੜੀ ਇਲਾਕਾ, ਮੈਂ ਕਿਹਾ ਤੁਹਾਨੂੰ ਵੀ ਇਲਾਕਾ ਪਹਾੜੀ ਵਧੀਆ ਲੱਗਦਾ ਐ।
ਬਟ ਠੀਕ ਹੀ ਲੱਗਦਾ ਇੰਨਾ ਵਧੀਆ ਵੀ ਨਹੀਂ ਲੱਗਦਾ ਬਸ ਸਾਰਿਆਂ ਦੀ ਆਪਣੀ ਆਪਣੀ ਚੋ
ਹਾਂਜੀ ਉਹ ਤੇ ਹੈ ਹੀ ਹੈ।
ਹੋਰ ਤੁਸੀਂ ਜਿੰਮ ਜਾਂਦੇ ਹੋ ਜਿਮ, ਕੋਈ ਸਪੋਰਟਸ ਖੇਲਦੇ ਹੋ।
ਹੂ ਨਾ ਨਾ ਸਪੋਰਟਸ ਤੇ ਨਹੀਂ ਖੇਲਦੇ ਅਸੀਂ।
ਬਸ ਟਾਈਮ ਨਹੀਂ ਮਿਲਦਾ ਨਾ, ਅਜ ਕੱਲ।
ਹੂ ਇੱਕ ਸਵੇਰੇ ਰਾਤੀ ਲੇਟ ਹੋ ਜਾਂਦੇ ਆ ਸਵੇਰੇ ਉੱਠਿਆ ਨੀ ਜਾਂਦਾ ਨਾ। ਤੇ ਫੇਰ ਇਸ ਕਰਕੇ ਫਿਰ ਲੇਟ ਉਠ ਜਾਂਦੇ ਆਂ ਸਵੇਰੇ, ਵੀ ਉਠਦੇ ਉਠਦੇ ਰਾਤੀ ਕਾਫੀ ਟਾਈਮ ਹੋ ਜਾਂਦਾ ਸੌਨਦੇ ਸੁਨਦੇ, ਤੇ ਤਾਂ
ਚਲੋ ਠੀਕ ਹੈ, ਮੈਂ ਤੁਹਾਨੂੰ ਫੇਰ ਕਰਾਂਗਾ ਫੋਨ।
ਠੀਕ ਠੀਕ ਹਾਂਜੀ ਸਤਿ ਸ੍ਰੀ ਕੱਲ੍ਹ ਆਣਗੇ